ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਤੁਸੀ ਠੀਕ ਹੋ
ਹਾਂਜੀ ਮੈਂ ਹੀ ਵਧੀਆ
ਹੋਰ ਕੀ ਕਰ ਰਹੇ ਸੀ ਕੁਛ ਨੀ ਬਸ ਹੁਨੇ ਕੁੜੀਆਂ ਨੂੰ ਸੁਲਾ ਕੇ ਹਟੀ ਸੀ ਰੋਂਦੀ ਪਈ ਸੀ ਤੇ ਮੈਂ ਕਿਹਾ ਸੁਲਾਦਾ ਚਿੜਚਿੜੀ ਜਿਹੀ ਥੋੜ੍ਹੀ ਜਿਹੀ ਹੋ ਰਹੀ ਸੀ ਸੁਲਾ ਕੇ ਹਟੀੀਆਂ ਹਜੇ ਉਹਨੂੰ ਸੋ ਹੋ ਗਈ ਹੈ ਰਾਮ ਨਾਲ
ਅੱਛਾ ਬਸ ਮੈਂ ਵੀ ਹੁਣ ਮਾਰਕੀਟ ਚ ਆਈ ਸੀ ਮੈਂ ਚਲੋ ਤੁਹਾਨੂੰ ਫੋਨ ਕਰ ਲੈਂਦੀ ਹਾਂ ਗੱਲ ਨਹੀਂ ਹੋਈ ਕਾਫੀ ਦਿਨ ਤੇ ਫਿਰ-ਚੱਲ ਹਾਲ ਚਾਲੀ ਪੁੱਛ ਲੈਣੀ ਆ
ਹਾਂਜੀ-ਹਾਂਜੀ ਨਹੀਂ ਵਧੀਆ ਕੀਤਾ ਤੁਸੀਂ ਫੋਨ ਕਰ ਲਿਆ ਮੈਂ ਵੀ ਬੜੇ ਦਿਨਾਂ ਤੋਂ ਤੁਹਾਨੂੰ ਯਾਦ ਕਰ
ਹਾਂਜੀ-ਹਾਂਜੀ-ਹਾਂਜੀ ਉਹ ਬਸ ਮੈਂ ਕਿਹਾ ਚੱਲ ਹਾਲ ਚਾਲ ਪੁੱਛਣੇ ਤੁਹਾਡੇ ਤੇ ਫੋਨ ਕਰ ਲਾ
ਠੀਕ ਹੈ ਜੀ ਵਧੀਆ ਕੀਤਾ ਬਹੁਤ ਵਧੀਆ ਕੀਤਾ
ਹਾਂਜੀ ਹੋਰ ਮੈਂ ਸੋਚੀ ਸੀ ਮੈਂ ਨਾ ਬਲੋਗ ਬਣਾਉਣਾ ਸ਼ੁਰੂ ਕਰਾਂ ਕਿਉਂਕਿ ਵਧੀਆ ਮੌਸਮ ਵੀ ਹੈ ਨਾ ਤੇ ਬਾਦਲ ਵਗੈਰਾ ਬਣੇ
ਹਾਂਜੀ-ਹਾਂਜੀ ਨਹੀਂ ਬਹੁਤ ਵਧੀਆ ਵਿਚਾਰ ਤੁਹਾਡਾ
ਹਾਂਜੀ ਮੈਂ ਕਿਹਾ ਚੱਲ ਹਾਂ ਹਾਂਜੀ-ਹਾਂਜੀ ਬਸ ਇਹੀ ਰਹਿੰਦਾ ਮਾੜਾ ਇੰਟਰਟੇਨਮੈਂਟ ਹੋਜੇਗਾ ਤੇ ਵਧੀਆ ਜੀ ਜਗਾ ਹੋ ਜਾੇ ਨਾ ਉੱਥੇ ਬਲੋਗ ਬਣਾਈਏ ਜਾ ਕੇ
ਨਹੀਂ ਜੀ ਬਿਲਕੁਲ ਸਹੀ ਹੈ ਤੁਹਾਡਾ ਵਿਚਾਰ ਕਿਉਂਕਿ ਅੱਜ ਕੱਲ੍ਹ ਲੋਕ ਦਾ ਕੰਮ ਬੜਾ ਚੱਲ ਵੀ ਰਿਹਾ ਮੈਂ ਸੁਣਿਆ ਪੈਸੇ ਪੂਸੇ ਵੀ ਮਿਲਦੇ ਆ ਜਦੋਂ ਆਪਾਂ ਯੂਟਿਊਬ ਤੋਂ ਬਲੌਗ ਇੰਸਟਾਗ੍ਰਾਮ ਤੇ ਬਣਾ ਕੇ ਪਾਂਦੇ ਹਾਂ ਉੱਤੇ ਸਾਨੂੰ ਪੈਸੇ ਪੂਸੇ ਵੀ ਮਿਲਦੇ ਨੇ ਤੁਸੀਂ
ਹਾਂਜੀ-ਹਾਂਜੀ ਬਸ ਮੈਂ ਕਿਹਾ ਚੱਲ ਸੋਤ ਬਣਾ ਲੈਂਦੇ ਆਾਂ ਵਿਹਲੇ ਬੈਠੇ-ਬੈਠੇ ਹੀ ਆ ਬਸ ਘਰ ਦਾ ਕੰਮ ਹੋ ਜਾਂਦਾ ਔਰ ਬਾਕੀ ਸਾਰੇ ਕੰਮ ਕਰ ਕੰਮ ਕਰ ਲ ਅਗਰ ਆਪਾਂ ਘਰ ਦੇ ਕੰਮ ਕਰਨੇ ਤੇ ਵੀ ਕੰਮ ਕਰ ਲੈਂਦੇ ਹਾਂ
ਹਾਂਜੀ ਨਹੀਂ ਆਪਣੇ ਬਾਰੇ ਤਾਂ ਸੋਚਣਾ ਚਾਹੀਦਾ ਦੇਖੋ ਥੋੜ੍ਹਾ ਬਹੁਤਾ ਹੁੰਦਾ ਹੈ ਕਿ ਕਿਧਰੋਂ ਨਾ ਕਿਧਰੇ ਜਨਾਨੀ ਨੂੰ ਪੈਸੇ ਆ ਜਾਣ ਤੇ ਫਿਰ ਕੀ ਮਾੜਾ ਤੁਸੀਂ ਬਹੁਤ ਵਧੀਆ ਸੋਚਿਆ ਕਿੱਥੇ ਜਾ ਕੇ ਲੋਕੋਗ ਬਣਾਉਦਾ ਫਿਰ ਤੁਸੀਂ ਵਿਚਾਰ ਕੀਤਾ।
ਸੋਚ ਆ ਕਿ ਫੋਨ ਜਗਾ ਹੋਏ ਰੇਤ ਜੋਗਾ ਹੋਏ ਜਿੱਥੇ ਐਮ
ਸੋਹਣੀ ਜੀ ਜਗ੍ਹਾ ਮੈਂ ਤੁਹਾਨੂੰ ਦੱਸਾਂ। ਇੱਕ ਨਾ ਇੱਥੇ ਅਹ ਥੋੜ੍ਹੀ ਜਿਹੀ ਸਾਡੇ ਘਰੋਂ ਅੱਗੇ ਜਾ ਕੇ ਇੱਕ ਰੇਤ ਰੇਗੀ ਸਥਾਨ ਹੈ ਉੱਥੇ ਤੁਸੀਂ ਜਾ ਕੇ ਮੈਨੂੰ ਲੱਗਦਾ ਬਣਾ ਸਕਦੇ ਹੋ ਲੋਕ ਉੱਥੇ ਨਾ ਬੜੇ ਲੋਕ ਆ
ਉਹ ਮਸ਼ਹੂਰ ਹੋ ਰਹੇ ਨੇ ਤੁਸੀਂ ਉੱਥੇ ਦਾ ਨਾ ਮਤਲਬ ਕਿ ਜਿਹੜਾ ਅਹ ਦ੍ਰਿਸ਼ਯ ਹੈ ਤੁਸੀਂ ਕਹਿ ਸਕਦੇ ਹੋ ਬਹੁਤ ਵਧੀਆ ਦ੍ਰਿਸ਼ਯ ਹੈ ਉੱਥੇ ਦਾ ਤੇ ਉੱਥੇ ਜਾ ਕੇ ਤੁਸੀਂ ਥੋੜਾ ਮਾੜਾ ਮੋਟਾ ਸ਼ੁਰੂ ਕਰੋ ਆਪਣਾ ਮੇਰੀ ਤੁਹਾਨੂੰ ਲੋੜ ਪਏਗੀ? ਮੈਨੂੰ ਵੀ ਦੱਸ ਦੇਣਾ ਮੈਂ ਵੀ ਆ ਜਾਂਗੀ ਤੁਹਾਡੀ ਮਾੜੀ ਮੋਟੀ ਜਿਹੜੀ ਮਦਦ ਹੋਜੇ
ਨਹੀਂ ਮੈਂ ਤੰਦ ਕਹਿ ਰਹੀ ਐ ਕਿ ਆਪਾਂ ਇਕੱਠੇ ਚਲਦੇ ਆ
ਹਾਂਜੀ ਤੁਸੀਂ ਫਿਰ ਜਦੋਂ ਜਾਣਾ ਹੋਇਆ ਤੁਸੀਂ ਦੱਸਦੋ? ਨਾਲ ਮੈਂ ਉਦੋਂ ਹੀ ਚੱਲਾਂਗੀ ਤੁਹਾਡੇ ਨਾਲ
ਬਣਾ ਲਾਂਗੇ ਨਾ ਜਾਣ ਦਾ ਫੇਰ ਤੁਸੀਂ ਵੀ ਚੱਲਣ ਆਪਾਂ ਚੱਲਣ ਇਕੱਠੇ ਘੁੰਮੇ ਆਵਾਂਗੇ।
ਹਾਂਜੀ-ਹਾਂਜੀ ਬਿਲਕੁਲ ਕਿ ਚਲਾਂਗੇ ਫਿਰ ਨਾ ਮੈਂ ਦੇਖਦੀ ਹਾਂ ਅਹ ਅੱਜ ਤੇ ਦੇਖੋ ਮੇਰਾ ਹੈ ਨੀ ਕਿ ਅੱਜ ਤੇ ਮੇਰਾ ਮੁਸ਼ਕਿਲ ਲੱਗ ਰਿਹਾ ਤੇ ਆਪਾਂ ਦੋ ਤਿੰਨ ਦਿਨ ਬਾਅਦ
ਹਾਂਜੀ ਦੋ ਤਿੰਨ ਦਿਨ ਬਾਅਦ ਦੇਖਣਗੇ,
ਸੰਡੇ ਨੂੰ ਦੇਖ ਲ ਸੰਡੇ ਨੂੰ ਜੇ ਪਲਾਨ ਬਣਦਾ। ਤੇ ਸੰਡੇ ਨੂੰ ਆਪਾਂ ਚੱਲ ਲਾਂਗੇ ਸੰਡੇ ਨੂੰ ਠੀਕ ਰਹੇਗਾ ਕਿਉਂਕਿ ਸੰਡੇ ਨੂੰ ਨਾ ਫਿਰ ਇਹ ਹੁੰਦਾ ਕਿ ਅਹ ਇਹ ਵੀ ਘਰ ਹੁੰਦੇ ਨੇ ਤੇ ਇਹ ਥੋੜਾ ਮਾੜਾ ਮੋਟਾ ਬੱਚਿਆਂ ਨੂੰ ਤੇ ਮੈਂ ਤੁਹਾਡੇ ਨਾਲ ਚੱਲ ਲਾਂਗੀ ਦੱਸੋ ਵੈਸੇ ਪੈਸੇ ਪਹਿਲੇ ਤੁਸੀਂ ਇਹ ਦੱਸੋ? ਮੈਨੂੰ ਸੰਡੇ ਨੂੰ ਤੁਸੀਂ ਆਓਗੇ ਤੁਸੀਂ ਖਾਣਾ ਕੀ ਹੈ ਮੈਂ ਫਿਰ ਓਹੀ ਬਣਾਵਾਂ ਤੁਹਾਡੇ ਵਾਸਤੇ
ਬਸ ਕੋਈ ਇਹੋ ਚੀਜ ਬਨਾ ਲਾਂਗੇ ਨਾ ਕਿ ਮਤਲਬ ਨਾ ਖਿੰਦੇ ਕੋਈ ਚੀਜ਼ ਮਤਲਬ ਵਢਡੀ ਬਣਾਉਣੀ ਕੋਈ ਵੈਸ ਭੇਲ ਪੂਰੀ ਹੋ ਜਾਏ ਪੋਹੇ ਵਗੈਰਾ ਹੋ ਜਾਣ
ਅੱਛਾ ਆਪਾਂ ਨਾਲ ਵੀ ਲੈ ਕੇ ਜਾ ਸਕੀਏ ਤਾਂ ਕਿ
ਹਾਂਜੀ-ਹਾਂਜੀ,
ਨਹੀਂ ਉਹ ਤੇ ਮੈਂ ਬਣਾ ਹੀ ਲਵਾਂਗੀ ਨਾਲ ਜਾਣ ਵਾਸਤੇ ਪਰ ਪਹਿਲੇ ਆ ਤੁਸੀਂ ਕੁਛ ਤੇ ਖਾਓਗੇ ਰੋਟੀ ਪਾਣੀ ਤੇ ਤੁਸੀਂ ਕੁਛ ਖਾਣਾ ਹੀ ਹੋਣਾ ਏਂਵੇ ਥੋੜੀ
ਨਹੀਂ ਤੁਸੀਂ ਆਓ ਨਾ ਮੇਰੇ ਘਰ ਮੈਂ ਤੁਹਾਨੂੰ ਲੈ ਕੇ ਜਾਣਾ ਤੇ ਮੈਂ ਤੁਹਾਨੂੰ ਖਵਾਵਾਂਗੀ ਤੁਸੀਂ ਇਹਨੀ ਖੇਚਲ ਕਿਓਂ ਕਰ ਦਿਓ
ਅਦੇ ਤੁਸੀਂ ਮੇਰੇ ਘਰ ਆਓਗੇ ਮੇਰੇ ਘਰ ਦੇ ਕੋਲ ਹੈ ਨਾ ਉਹ ਤੁਹਾਡਾ ਜਿਹੜਾ ਤੁਥੇ ਜਿੱਥੇ ਤੁਸੀਂ ਉਹ ਆਪਣਾ ਚਿੱਤਰ ਵਗੈਰਾ ਖਿੱਚਣੇ ਨੇ ਵੀਡੀਓ-ਵੀਡੀਓ ਬਣਾਣੀ ਹੈ ਉਹ ਮੇਰੇ ਘਰ ਦੇ ਘੋਲ ਏ ਤੇ ਤੁਸੀਂ ਮੇਰੇ ਘਰ ਆਣਾ ਪਹਿਲੇ ਫਿਰ ਮੈਂ ਤੁਹਨੂੰ ਖਿਲਾ ਪਿਲਾ ਕ ਕੇ ਤੁਹਾਨੂੰ ਲੈ ਕੇ ਜਾਵਾਂਗੀ ਉਦੋਂ ਬਾਅਦ ਫੇਰ ਦੇਖ ਲਾਂਗੇ ਜੇ ਟਾਈਮ ਟੂਮ ਬੱਚਿਆ ਸਾਡੇ ਤੁਹਾਡੇ ਕੋਲ ਟਾਈਮ ਹੋਇਆ ਤੇ ਫੇਿਰ ਮੈਂ ਤੁਹਾਡੇ ਘਰ ਚੱਲ ਲਾਂਗੀ ਫੇਰ ਤੁਸੀਂ ਜੋ ਮੈਨੂੰ ਖਵਾਣਾ ਮ ਖਵਾ ਦੇਣਾ ਇਹ ਤੇ ਚਲੋ ਖਾਣ ਪੀਣ ਦਾ ਤੇ ਕੁਛ ਨੀ ਹੈ ਕਿ ਚਲੋ ਨਾਲ ਬਹਿ ਕੇ ਤੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ
ਹਾਂਜੀ-ਹਾਂਜੀ ਉਹੀਏ ਬਸ ਪੁਰਾਣੀ ਯਾਦਾਂ ਖੋਲ ਲੈਂਣੇ ਆ ਤੇ ਗੱਲਾਂ ਹੋ ਜਾਂਦੀਆਂ ਨੇ ਬਾਕੀ ਫੇਰ ਮੈਂ ਕਿਹਾ ਚੱਲ ਦੋ ਤਿੰਨ ਛੁੱਟੀਆਂ ਰਹਿ ਗਈਆਂ ਮਾੜੀ ਮੌਜ ਮਸਤੀ ਕਰ ਲਈਏ ਅਸੀਂ ਵੀ ਛੁੱਟਟੀ ਵੀ ਖ਼ਤਮ ਹੋਣ ਲੱਗੀਆਂ-
ਹਾਂ ਨਹੀਂ ਇਹ ਤੇ ਛੁੱਟੀਆਂ ਤੋਂ ਬਾਅਦ ਵੀ ਤੁਸੀਂ ਕਰ ਸਕਦੇ ਤੁਸੀਂ ਆਏ ਨਾ ਸਭੋ ਕਿ ਛੱਟੀਆਂ-ਛੁਟੀਆਂ ਚੇ ਤੁਸੀਂ ਲੋਕ ਮੈਂ ਤੇ ਕਹਿ ਰਹੀ ਹਾਂ ਤੁਸੀਂ ਮੈਂ ਖਾਣਾ ਮੈਂ ਸੁਣਿਆ ਤੁਸੀਂ ਖਾਣਾ ਖੂਣਾ ਵੀ ਬਹੁਤ ਵਧੀਆ ਤੁਸੀਂ ਆਪਣਾ ਖਾਣੇ ਖੂਣੇ ਦਾ ਹੀ ਕੋਈ ਹੈ ਯੂਟਿਊਬ-ਯੂਟਿਊਬ ਤੇ ਬੜੇ ਲੋਕ ਚਲਾਉਂਦੇ ਨੇ ਆਪਣਾ ਚੈਨਲ ਚੂਣਲ ਨਾ ਤੁਸੀਂ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ
ਬਸ ਜੀ ਘਰ ਦਾ ਕੰਮ ਮੁੱਕੇ ਪਾਏ ਪ ਕੰਮ ਸ਼ੁਰੂ ਕਰ ਦੇ ਨਾਲ
ਦੇਖੋ ਸਾਰੀ ਉਮਰ ਨ ਮੁੱਕਣਾ ਕੰਮ ਪਰ ਦੇਖੋ ਤੁਸੀਂ ਆਪਣੇ ਬਾਰੇ ਥੋੜਾ ਸੋਚਿ ਹੋ ਔਰ ਥੋੜਾ ਆਪਣਾ ਕੰਮ ਕੁਮ ਕਰਿਓ ਤੁਹਾਡੀ ਥੋੜ੍ਹੀ ਬਹੁਤੀ ਜਿਹੜਾ ਹੈ ਕਿ ਪੈਸੇ ਪੂਸੇ ਬਣ ਜਾਣ ਤੇ ਮੈਂ ਨਾ ਤੇ ਤੁਹਾਨੂੰ ਇਹੀ ਸਲਾਹ ਦਿੰਨੀ ਹਾਂ ਤੁਹਾਨੂੰ ਤੁਸੀਂ ਥੋੜਾ ਵਿਚਾਰ ਬਣਾਇਓ ਤੇ ਇਹ ਕੰਮ ਵੀ ਨਾਲ-ਨਾਲ ਕਰਲੋ ਆਪਣਾ ਵਲੋਗ ਬਣਾਉਣ ਦਾ ਕਿ ਜਿੱਥੇ ਤੁਸੀਂ ਘੁੰਮਣ ਗਏ ਉੱਥੇ ਦਾ ਬਲੋਗ ਬਣਾ ਲਿਆ ਜਾਂ ਫਿਰ ਤੁਸੀਂ ਜਿਵੇਂ ਖਾਣ ਪੀਣ ਦਾ ਬਣਾ ਲਿਆ ਘਰ ਕੋਈ ਰੈਸਪੀ ਹੋ ਗਈ ਉਹ ਲੋਕਾਂ ਨੂੰ ਦੱਸਦੀ ਖਾਣ ਪੀਣ ਲਈ ਕਿਵੇਂ ਲੇ ਬਣਦੇ ਨੇ ਕਿਵੇਂ ਤੁਸੀਂ ਬੜੇ ਫਾਸਟ ਫੂਡ ਤੁਸੀਂ ਮੈਂ ਸੁਣਿਆ ਬੜਾ ਵਧੀਆ ਬਣਾਉਦੇ ਹੋ
ਬਸ ਬਣਾਈ ਲੈਂਦੇਂਆਾਂ ਮੈਂ ਕਿਹਾ ਚਲੋ ਘੁੰਮਣ ਜਾਂਦਾ ਮੈਂ ਤੁਹਾਡੇ ਕੋਲ ਸਲਾਹ ਲੈਂਦੀ ਆਾਂ ਤਾਂ ਮੈਂ ਤੁਹਾਨੂੰ ਫੋਨ ਮਿਲਾਇਆ ਮੈਂ ਕਿਹਾ ਚੱਲ ਨਾਲ ਹਾਲ ਚ ਪੁੱਛ ਲਾਂਗੇ ਤੇ ਨਾਲੇ ਪਹੁੰਚ ਵੀ ਲਓਗੇ ਅਗਰ ਤੁਸੀਂ ਜਾਓਗੇ ਤੇ
ਹਾਂਜੀ ਹਾਂਜੀ ਬਹੁਤ ਮਤਲਬ ਕੀ ਦਿਲੋਂ ਹੀ ਖੁਸ਼ੀ ਹੋਈ ਤੁਸੀਂ ਮੈਨੂੰ ਫੋਨ ਕੀਤਾ ਕਰਦੇ ਰਿਹਾ ਕ- ਕਰੋ ਫੋਨ ਬੜੇ ਚਿਰਾਂ ਤੋਂ ਤੁਸੀਂ ਫੋਨ ਕਰ ਹੀ ਨਹੀਂ ਰਹੇ ਅਸੀਂ ਕੀ ਗੱਲ ਕਰ ਸਭ ਕੁਝ ਠੀਕ ਹ
ਹਾਂਜੀ ਬਸ ਠੀਕ ਠਾਕ ਮੇਰੇ ਨਾਲ ਆਣ ਦੇ ਵਿੱਚ ਆਏ ਹਨਾ
ਹਮ
ਰਹਿਣ ਆਏ ਨੇ ਮੇਰੀ ਭੈਣ ਨਹੀ ਸਾਖੀ ਬੱਚੇ ਆਏ ਤੇ ਨੇ ਨਾ ਤਾਂ ਕਰਕੇ ਮਾੜਾ ਉਹ ਚਲਦਾ ਮਤਲਬ ਟਾਈਮ ਲੱਗਦਾ
ਨਹੀਂ ਨਹੀਂ ਉਹ ਵੀ ਇਹ ਦੇਖੋ ਕੈਸੇ ਆਉਂਦੇ ਨੇ ਬੱਚੇ ਵੀ ਘੁੰਮਣ ਨਾਲ ਫਿਰ ਬੱਚਿਆਂ ਦੇ ਸਕੂਲ ਖੁੱਲ ਜਾਣਗੇ ਉਹ ਵੀ ਨਹੀਂ ਆ ਸਕਦੇ ਫਿਰ
ਹਾਂਜੀ
ਹ
ਸਾਰੇ ਆਰ ਹੁੰਦੇ ਨੇ ਫੇਰ ਕਿੱਥੇ ਆ ਜਾਂਦੇ ਫਿਰ ਉਹ ਸਾਰੇ ਆਪਣੇ ਆਪਣੇ ਕੰਮ ਤੇ ਅਸੀਂ ਆਪਣੇ
ਨਾ ਨਾ ਫਿਰ ਤੇ ਦੇਖੋ ਤੁਹਾਨੂੰ ਪਤਾ ਟਾਈਮ ਟੂ ਇਨੀ ਲੱਗਦੀ ਦਾ ਫਿਰ ਬਾਅਦ ਚੋ ਐਹੀ ਟਾਈਮ ਹ ਕਿ ਬਈ ਬੰਦਾ ਘਰ ਸਕਦਾ ਨਹੀਂ ਤੇ ਫਿਰ ਨਹੀਂ ਹੁੰਦਾ ਸਿਰ ਨੀ ਟਾਈਮ ਲੱਗਦਾ
ਤੇ ਟਾਈਮ ਬਿਲਕੁਲ ਵੀ ਨਹੀਂ ਲੱਗਦਾ ਜੀ ਬਿਲਕੁਲ ਵੀ ਇਹ ਟਾਈਮ ਬਸ
ਸਾਬ ਸਾਬ ਵਧੀਆ ਸਰ ਹੁਣ ਤੁਹਾਨੂੰ ਮੈਂ ਇਥੇ ਕਹਿ ਰਹੀ ਆ ਬਸ ਕੁੜੀਆਂ ਨੂੰ ਕੀ ਕਹਿੰਦੇ ਨੇ ਸਵਾ ਕੇ ਹੱਟੀ ਢੋਂਦੀ ਪਈ ਸੀ ਕਦੋਂ ਦੀ ਮੈਂ ਕਿਹਾ ਕੁਝ ਚੁੱਪ ਹੋ ਜਾ ਚੁੱਪ ਪੋਜਾ
ਅੱਛਾ ਅੱਛਾ ਹੋਰ ਕੀ ਬਣਾਇਆ ਹੁਣ ਹੁਣ ਕੀ ਬਣਾਇਆ ਤੁਸੀਂ
ਹ ਹੋਰ
ਮਕ ਬੰਦ
ਆਪਾਂ ਕਠਲ ਬਣਾਇਆ ਬੜੇ ਦਿਨਾਂ ਤੋਂ ਨਾ ਮੈਂ ਪ੍ਰਮਾਨ ਕਰ ਰਿਹਾ ਸੀ ਜਾਣਦਾ ਮੈਂ ਕਿਹਾ ਚਲੋ ਹਨੀ ਬਣਾ ਲੈਣੇ ਆ ਤੇ ਸਾਰੇ ਕਹਿ ਰਹੇ ਸੀ ਵੀ ਆਪਾਂ ਕੱਟਣ ਖਾਨਾ ਕੱਟਣ ਖਾਨਾ ਮੈਂ- ਮੇਰਾ ਵੀ ਮਾਨ ਕਰ ਰਿਹਾ ਬੜੇ ਦਿਨਾਂ ਤੋਂ ਖਾਨ ਦਾ- ਹਾਂਜੀ ਫੇਰ ਮੈਂ ਕਟਲ ਹੀ ਤਰ ਤਾ
ਤੁਸੀਂ ਬਣਾਂਦੇ ਹੋ।
ਹਾਂਜੀ।
ਮੈਂ ਕਯਾ ਤੁਸੀ ਕਟਲ ਬਣਾਣਦੇ ਹੋ?
ਨਨੀ-
ਕਿੱਦਾ ਬਣਦਾ ਹੈ ਮੈਂ ਤੇ ਕਦੀ ਵੀ ਨਹੀਂ ਬਣਾਇਆ ਤੁਸੀ ਮਨੁ ਜਰਾ ਦਸ ਦੋ।
ਕਟਲ ਤਾਂ ਮੈਂ ਤੁਹਾਨੂੰ ਦਸ ਦਾਂਗੀ ਤੁਸੀ ਆਓ ਤੇ ਸਹੀ ਪਹਿਲੇ- ਕਠਲ ਬਣਾਣਾ ਕੋਈ ਕਤਲ ਬਾਨਾ ਭੋਤ ਸੋ ਖਾ ਕਾਮ ਹੈ ਜਦੋਂ ਤੁਸੀ ਆਓ ਗਏ ਨਾ ਆਓ ਧੋ ਦਸ ਘੀ ਐਵੇਂ ਨਹੀਂ ਦੇਣਾ ਮੈਂ ਸੋਵ ਨਹੀਂ ਦੇਣਾ ਮੈਂ
ਹਾਂਜੀ-ਹਾਂਜੀ-ਹਾਂਜੀ! ਜੇ ਮੈਨੂੰ ਇਹਨਾਂ ਤੇ ਪਤਾ ਕਿ ਨਾ ਮਤਲਬ ਕੋਈ-ਕੋਈ ਨਾ ਕਟਲ ਨੂੰ ਉਬਾਲਦਾ ਵੀ ਹੈ। ਮਤਲਬ ਉਬਾਲ ਕੇ ਉਹਦੇ ਨੇ ਫਰਾਈ ਵੀ ਕਰਦਾ- ਫਰਾਈ ਕਰਕੇ ਫਿਰ ਕੀ ਪਿਆਜ ਪੁਨ ਕੇ ਤੇ ਕਟਲ ਪਿਆਜਾ ਤੇ ਹਲਕੇ ਵਿੱਚ ਮਸਾਲੇ ਨਾ ਕੇ ਦਹੀ ਪਾ ਲੈਂਦੇ ਨੇ ਤੇ ਇਦਾਂ ਹੀ
ਨਹੀਂ ਅਸੀਂ ਤੇ ਪੂਰੀ ਚੰਗੀ ਤਰੀਕੇ ਨਾਲ ਬਣਾਣੇ ਆ। ਸਾਡੀ ਰੈਸਪੀ ਐ ਤੇ ਮੈਂ ਤੁਹਾਨੂੰ ਦੱਸਾਂਗੀ ਜਰੂਰ ਪਰ- ਪਹਿਲੇ ਆਣਾ ਪੈਣਾ ਐਵੇਂ ਮੈਂ ਦੱਸ ਤਾਂ ਮੈਨੂੰ ਪਤਾ ਤੁਸੀਂ ਫਿਰ ਆਣਾ ਹੈ ਨੀ ਕਲ ਆਣਾ ਨੀ ਐ ਤੇ ਤੁਸੀਂ ਆਓ ਮੈਂ ਤੁਹਾਨੂੰ ਪੂਰਾ ਦੱਸਾਂਗੀ ਕਿਵੇਂ ਕਠਲ ਬੰ ਦੈ ਕਿਵੇਂ ਨਈ ਬਣਦਾ ਪਰ ਤੁਹਾਨੂੰ ਆਣਾ ਪੈ ਨਈ ਤੇ ਮੈਂ ਦੇਖਲੋ ਜੇ ਤੁਸੀਂ ਨਾ ਆਏ ਨਾ ਮੈਂ ਨਾਰਾਜ਼ ਹੋ ਜਾਣਾ ਤੁਹਾਡੇ ਕੋਲ
ਤਾਡੇ ਕੋਲ ਜ਼ਰੂਰ ਆਵਾਂਗੀ ਕਿਉਂ ਨਰਾਜ ਕਰਨਾ ਤੁਸੀ ਮੈਨੂੰ ਇੰਨੀ ਵਾਰੀ ਕੈ ਦਿੰਦੇ ਓ ਤੁਹਾਨੂੰ ਨਰਾਜ ਥੋੜੀ ਕਰਾਂਗੀ ਮੈਂ
ਹਾਂ ਨਈ ਤੁਸੀਂ ਆਂਦੇ ਹੀ ਦੇਖੋ ਪਿਛਲੀ ਵਾਰ ਵੀ ਮੈਂ ਤੈਨੂੰ ਕਿਆ ਸੀ ਆਣਾ ਚੱਕਰ ਲਗਾਣਾ ਬੱਚੇ- ਚਿਆਂ ਨੂੰ ਲੈ ਕੇ ਆਣਾ ਪਰ ਤੁਸੀਂ ਆਏ ਨੀ ਦੇਖੋ ਮੈਂ ਤੁਹਾਨੂੰ ਐਨਾ ਯਾਦ ਕਰ ਰੀ ਸੀ ਕਿੰਨੇ ਦਿਨਾਂ ਤੋਂ ਹੁਣ ਤੁਸੀਂ ਫੌਨ ਅੱਜ ਕਰ ਈ ਲਿਆ ਤੇ ਦੇਖੋ ਮੈਂ ਖੁਸ਼ ਹੋ ਗੀ।
ਕੋ ਆਵਾਂਗੀ ਤੇ ਫ਼ੇਰ ਤਾਡੇ ਕੋਲ ਸਭ ਕੁਝ ਸਮਝ ਕੇ ਜਾਵਾਂਗੀ ਮੈਂ ਕੈਨੀ ਆ ਤੁਹਾਡੇ ਕੋਲ ਰਹਿ ਕੇ ਜਾਵਾਂਗੀ ਬਸ ਖੁਸ਼ ਹੋਜੋਗੇ
ਹਾਂ ਤੁਸੀਂ ਰੈ ਕੇ ਜਾਓ ਤੁਹਾਡਾ ਜੋ ਮਨ ਕਰੇ ਤੁਸੀਂ ਕਰੋ ਬਸ ਆ ਨਾ ਤੁਸੀਂ ਚੱਕਰ ਜ਼ਰੂਰ ਲਗਾਣਾ ਠੀਕ ਐ!
ਹਾਂਜੀ ਜ਼ਰੂਰ ਲਾਵਾਂਗੇ ਮੈਂ ਤਾਂਨੂੰ ਚੱਕਰ ਮੈਂ ਕਾ ਚੱਲ ਕਰ ਲਾਂ ਅੱਜ ਸਰਪ੍ਰਾਈਜ਼ ਦੇਦਾਂ ਏਨਾਂ ਨੂੰ ਫੋਨ ਕਰਕੇ।
ਹਾਂ ਦੇਈ ਦਿੱਤਾ ਤੁਸੀਂ ਮੈਂ ਤੇ ਓਹੀ ਹੈਰਾਨ ਹੋ ਗੀ ਸੀ ਮੈਂ ਕਾ ਏਨਾਂ ਨੇ ਕਿਵੇਂ ਫੋਨ ਕਰ ਲਿਆ ਅੱਜ ਮੈਨੂੰ- ਚਲੋ ਇੱਕ ਨਾ ਮੇਰੀ ਗੁ--ਪ ੜੀਆ ਉੱਠਣ ਲੱਗੀ ਐ ਓਨੂੰ ਮੈਂ ਜਰਾ ਸਵਾ ਦਾ ਨਹੀਂ ਤੇ ਰੋਣ ਲੱਗ ਜੇਗੀ ਫਿਰ ਕਰਦੀ ਆ-
ਹਾਂਜੀ-ਹਾਂਜੀ ਕੋਈ ਗੱਲ ਨੀ ਹਾਂ ਸਤਿ ਸ੍ਰੀ ਅਕਾਲ ਜੀ।